ਹੈਲੋ।
ਹੈਲੋ।
ਵੀਰੇ, ਥੋੜੀ ਤੇਜ਼ ਬੋਲਣਾ, ਅਵਾਜ਼ ਨਹੀਂ ਆ ਰਹੀ।
ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਕੀ ਹਾਲ ਚਾਲ ਨੇ ਵੀਰੇ?
ਵਧੀਆ ਵੀਰ, ਤੁਸੀਂ ਦੱਸੋ?
ਹੋਰ ਕੀ ਕਰ ਰਿਹਾ ਅੱਜ-ਕੱਲ? ਅੱਛਾ-ਅੱਛਾ-ਅੱਛਾ-ਅੱਛਾ।
ਮੈਨੂੰ ਇੱਕ ਸਵਾਲ ਹੈਗਾ, ਜੀ ਸੋਸ਼ਲ ਮੀਡੀਆ ਅੱਛੀ ਚੀਜ਼ ਹੈਗੀ ਆ ਬੂਰੀ ਚੀਜ਼, ਮੈਂ ਤੁਹਾਡੈ ਤੋਂ ਪੁੱਛਣਾ ਸੀ?
ਕੀ ਕਹਿ ਰਹੇ ਹੋ ਵੀਰੇ?
ਸੋਸ਼ਲ ਮੀਡੀਆ ਅੱਛੀ ਚੀਜ਼ ਹੈਗੀ ਆ, ਯਾ ਬੁਰੀ ਚੀਜ਼ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਈ।
ਵੇਖੋ ਵੀਰੇ ਸੋਸ਼ਲ ਮੀਡੀਆ ਦਾ ਤੇ ਐਵੇਂ ਹੈਗਾ, ਕਿ ਤੁਸੀਂ ਉਹਨੂੰ ਸਹੀ ਮਾਇਨਾ ਚ ਯੂਜ ਕਰੋਗੇ। ਤੇ ਵਧੀਆ ਹੈ, ਜੇ ਮਤਲਬ ਗਲਤ ਯੂਜ ਕਰੋਗੇ, ਤੇ ਫੇਰ ਦੇਖੋ, ਗ਼ਲਤ ਇੰਪੈਕਟ ਤੇ ਹਰੇਕ ਚੀਜ਼ ਦਾ ਪੈਂਦਾ ਹੀ ਪੈਂਦਾ ਹਰੇਕ ਬੰਦੇ ਦੇ। ਆਵਾਜ਼, ਆ ਰਹੀ ਹੈ ਵੀਰੇ? ਦੇਖੋ ਵੀਰੇ, ਸੋਸ਼ਲ ਮੀਡੀਆ ਦਾ ਤੈ ਐ ਹੈਗਾ, ਦੇਖੋ ਕਈ ਹੈਗੇ ਨੇ, ਅੱਜ- ਕੱਲ੍ਹ ਸੋਸ਼ਲ ਮੀਡੀਆ ਤੇ ਇਨਫਲੂਐਂਸਰ। ਬੜੇ ਆਂਦੇ। ਠੀਕ ਹੈ, ਪੈਸੇ ਬਣਾ ਰਹੇ ਨੇ ਹੁਣ ਕਈ ਬੱਚੇ ਹੈਗੇ ਨੇ ਜਿਹੜੇ ਸਵੇਰੇ ਉੱਠਦੇ ਸੀ। ਫੋਨ ਚਲਾਉਂਦੇ ਨੇ, ਰੀਲਾਂ ਵੇਖਦੇ ਨੇ, ਆਪਣਾ ਟੈਮ ਬਰਬਾਦ ਕਰਦੇ ਨੇ ਤੇ। ਕਈ ਹੋਰ ਵੀ ਹੈਗੇ ਨੇ, ਜਿਹੜੇ ਮਤਲਬ ਐਡੀਟਿੰਗ ਵਗੈਰਾ ਕਰਕੇ, ਵਲੋਗਿੰਗ ਵਗੈਰਾ ਕਰਕੇ। ਪੈਸੇ ਵਗੈਰਾ ਕਮਾ ਰਹੇ ਨੇ ਕੰਮ ਕਰ ਰਹੇ ਨੇ, ਟ੍ਰੇਡਿੰਗ ਵਗੈਰਾ ਕਰ ਰਹੇ ਨੇ, ਸੋਸ਼ਲ ਮੀਡੀਆ ਦੇ ਥਰੂ। ਦੇਖੋ ਅਰਨਿੰਗ ਦਾ ਸੋਰਸ ਹੈਗਾ ਵਧੀਆ ਸੋਸ਼ਲ ਮੀਡੀਆ। ਬਟ ਉਹੀ ਹੈਗਾ ਕਿ ਇਹਦੇ ਸਾਈਡ ਇਫੈਕਟ ਵੀ ਹੈਗੇ ਨੇ ਜਿਵੇਂ ਬੱਚਿਆਂ ਦੀ ਅਖਾਂ ਤੇ ਕਮਜ਼ੋਰ, ਅੱਖਾਂ ਤੇ ਅਸਰ ਪੈਂਦਾ, ਸਭ ਤੋਂ ਜ਼ਿਆਦਾ ਤੇ ਵੇਖੋ ਕਿ ਮਤਲਬ ਛੋਟੇ ਬੱਚੇ ਹੈਗੇ ਨੇ ਅੱਜ ਕੱਲ੍ਹ ਦੇ ਬਗੈਰ ਫੋਨ ਦੇ ਇਹਨਾਂ ਦੇ ਰੋਟੀ ਨੀ ਥੱਲੇ ਉਤਰਦੀ। ਮਤਲਬ ਇਹਨਾਂ ਨੂੰ ਸਵੇਰੇ ਉੱਠਦੇ ਫੋਨ ਚਾਹੀਦਾ ਐ। ਛੋਟੇ ਕਾਕੇ ਹੁੰਦੇ ਨੇ ਉਹਨਾਂ ਨੂੰ ਵੀ ਫੋਨ ਦੀ ਗੰਦੀ ਬਿਮਾਰੀ ਲਾਈ ਹੈ। ਅੱਜ ਕੱਲ ਦੇ ਪੇਰੈਂਟਸ ਨੇ। ਜਦ ਮਤਲਬ, ਬਗੈਰ ਫੋਨ ਦੇ ਉਹ ਚੁੱਪ ਨੀ ਰਹਿ ਸਕਦੇ, ਜਦ ਰੋਣ ਲੱਗਦੇ ਨੇ ਫੋਨ ਫੜਾ ਦੋ ਨਾਲ ਹੀ ਚੁੱਪ ਆ ਜਾਂਦੇ ਨੇ। ਦੇਖਿਆ, ਹੋਣਾ ਤੁਸੀਂ ਵੀ ਹਨਾ।
ਹਾਂਜੀ -ਹਾਂਜੀ, ਇਹ ਤੇ ਹੈਗੀ ਹੈ ਗੱਲ।
ਦੇਖੋ ਬਸ ਫੇਰ ਉਹੀ ਹੈਗਾ ਨਾ ਦੇਖੋ ਸੋਸ਼ਲ ਮੀਡੀਆ ਦਾ ਤੇ ਐਵੇਂ ਹੈਗਾ ਕਿ ਮਤਲਬ ਜਿੰਨਾ ਕੰਮ ਯੁਜ ਕਰੋ ਨਾ ਵਧੀਆ ਬਟ ਸਹੀ ਮਾਨਿਆ ਚ ਯੂਜ ਕਰੋ ਕਿਤੇ ਉਹ ਵੀ ਵਧੀਆ ਤੁਹਾਡੇ ਲਈ। ਬਟ ਕਈ ਜ ਜਿਵੇਂ ਹੋ ਜਾਂਦਾ ਕਿ ਗ਼ਲਤ ਨਿਊਜ਼ ਵਗੈਰਾ ਆਉਂਦੀ ਹੈ ਸੋਸ਼ਲ ਮੀਡੀਆ ਤੇ ਫ ਲੋਗ ਅਫਵਾਹ ਹੀ ਛੱਡਦੇ ਨੇ ਫੇਰ ਲੋਕੀ ਇੱਕ ਦੂਜੇ ਨਾਲ ਮਤਲਬ ਭੇਦਭਾਵ ਕਰਨ ਲੱਗ ਜਾਂਦੇ ਨੇ। ਉਹ ਚੀਜ਼ ਗ਼ਲਤ ਹੈਗੀ ਹੈ ਨਾ।
ਫ਼ੋਨ ਦੀ ਲੋੜ ਤਾਂ ਵੈਸੇ ਸਾਰਿਆਂ ਨੂੰ ਹੈਗੀ ਹੈ, ਪਰ ਅੱਜ-ਕੱਲ੍ਹ ਗ਼ਲਤ ਇਸਤੇਮਾਲ ਹੀ ਬੜੇ ਹੁੰਦੇ ਨੇ ਫੋਨ ਦੇ। ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ।
ਦੇਖੋ ਸੋਸ਼ਲ ਮੀਡੀਆ ਦੀ ਹੈਲਪ ਤੋਂ ਹੀ ਮਤਲਬ ਜਿਹੜੇ ਆ ਸਾਈਬਰ ਚੱਲ ਰਹੇ ਨੇ। ਅੱਜ-ਕੱਲ੍ਹ ਲੋਕਾਂ ਦੇ ਮਤਲਬ ਅਕਾਊਂਟ ਖਾਲੀ ਹੋ ਜਾਂਦੇ ਨੇ ਜਿਹੜੇ ਬੜੇ ਏਜਡ ਪੀਪਲ ਹੈ। ਗੇ ਨੇ। ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਓ ਟੀ ਪੀ ਕੀ ਹੁੰਦਾ। ਕੀ ਕਿਸ ਵਾਸਤੇ ਆਉਂਦਾ। ਮਤਲਬ ਓਨਾਂ ਨੂੰ ਕੋਲ ਕਰਕੇ ਡਰਾਂਦੇ ਨੇ ਕਿ ਬਈ ਦੇਖੋ ਹੁਨ ਤੁਹਾਡੇ ਖਾਤੇ ਚੋ ਮਤਲਬ ਕਾਫੀ ਟਾਈਮ ਤੋਂ ਟ੍ਰਾਂਜੈਕਸ਼ਨ ਨੀ ਹੋਈ ਕੀ ਅਸੀਂ ਬੰਦ ਕਰ ਦਾਂਗੇ। ਛੇਤੀ ਉੱਠ ਕੇ ਧੋਤਾ ਗੇਆ ਸੀ ਓਨੂੰ, ਦੁਬਾਰਾ ਚਲਾਈ ਏ। ਤੇ ਆ ਘਬਰਾ ਕੇ ਡਰ ਕੇ ਥੋੜੇ ਜੇ ਆ ਜੇੜੇ ਵੱਡੇ ਬਜ਼ੁਰਗ ਸਾਡੇ ਅੱਗੇ ਨੇ ਓ ਲੋਕਿ ਦੇ ਦੇਂਦੇ ਨੇ ਤੇ ਏਨਾ ਦੇਰ ਚ ਓਸ ਸਿਰਫ ਦਸ ਇੱਕ ਸੈਕਿੰਡਾਂ 'ਚ ਓਨਾਂ ਦਾ ਅਕਾਊਂਟ ਖਾਲੀ ਹੋ ਜਾਂਦਾ ਐ, ਐ ਜੀ ਸਭ ਤੋਂ ਜਾਦਾ ਸਾਈਡ ਇਫੈਕਟ ਹੈਗਾ ਸਭ ਤੋਂ ਵੱਡਾ ਸਾਈਡ ਇਫੈਕਟ ਹੈਗਾ ਸੋਸ਼ਲ ਮੀਡੀਆ ਦਾ ਕੀ ਏਸ ਦੀ ਮਦਦ ਤੋਂ ਅ ਜਿਹੜੇ ਕ੍ਰਿਮੀਨਲ ਲੋਕ ਹੈਗੇ ਨੇ ਏ ਸਾਈਬਰ ਕਰਦੇ ਨੇ ਲੋਕਾਂ ਦੇ ਮਤਲਬ ਇਹ ਪੂਰੀ ਜ਼ਿੰਦਗੀ ਦੀ ਕਮਾਈ ਇੱਕ ਵਾਰੀ ਚ ਲੈ ਲੈਂਦੇ ਨੇ। ਹਾਂਜੀ। ਪਰ ਤੁਸੀਂ ਦੱਸੋ ਤੁਹਾਡੇ ਹਿਸਾਬ ਨਾਲ ਕੀ ਸੋਸ਼ਲ ਮੀਡੀਆ ਵਧੀਆ ਹੈਗਾ ਐ ਕਿ?
ਚੀਜ਼ ਨਹੀਂ ਕਰਨੀ ਚਾਹੀਦੀ ਵੈਸੇ ਸੋਸ਼ਲ ਮੀਡੀਆ ਚ'। ਪਰ ਲੋਕੀ ਬੜਾ ਫਾਇਦਾ ਵੀ ਛਕਦੇ ਪਏ ਨੇ ਇਸ ਚੀਜ਼ ਦਾ। ਪੈਸੇ ਵੀ ਕਮਾਂਦੇ ਪਏ ਨੇ ਔਨਲਾਈਨ ਦੇ ਜ਼ਰੀਏ, ਲੀਗਲ ਐਪ ਦੇ ਜ਼ਰੀਏ। ਲੀਗਲ ਤਰ ਇਸਤੇਮਾਲ ਕਰਨਾ ਤੇ ਗ਼ਲਤ ਚੀਜ਼ ਹੈਗੀ ਜੀ ਸੋਸ਼ਲ ਮੀਡੀਆ।
ਅੱਜ-ਕੱਲ ਦੇ ਬੱਚੇ ਬੜਿਆਂ ਨੂੰ ਫੋਨ ਚਾਹੀਦਾ ਅੱਜ-ਕੱਲ। ਉੱਠਦੇ ਸਰ ਹੀ ਫੋਨ ਚਾਹੀਦਾ, ਰੋਟੀ ਖਦੇ ਫੋਨ ਚਾਹੀਦਾ।
ਹਾਂਜੀ ਵੀਰੇ। ਹਾਂਜੀ-ਹਾਂਜੀ ਐਈ ਗੱਲ ਹੈਗੀ ਏ। ਅੱਜ ਕੱਲ ਮਤਲਬ ਦੇਖੋ ਬਗੈਰ ਰੋਟੀ ਦੇਣ ਬੱਚੇਆਂ ਦੇ ਫੋਨ, ਰੋਟੀ ਨੀ ਥੱਲੇ ਹੁੰਦੀ। ਪਰ ਦੇਖੋ ਤੁਸੀਂ ਖੁਦ ਈ ਵੇਖਿਆ ਹੋਣਾ ਅੱਜ-ਕੱਲ੍ਹ ਮਤਲਬ ਸੜਕ ਤੇ ਵੀ ਬੰਦਾ ਚੱਲਦਾ ਬਗੈਰ ਫੋਨ ਦੇ ਨੀ ਚੱਲਦਾ।
ਸਈ ਗੱਲ ਏ ਜੀ।
ਛੋਟੇ-ਛੋਟੇ ਬੱਚਿਆਂ ਦੇ ਹੱਥ ਚ ਫੋਨ ਦਿੱਤੇ ਹੋਏ ਨੇ ਮਤਲਬ, ਸਾਡੇ ਟਾਈਮ ਵਿੱਚ ਕੀ ਹੁੰਦਾ ਸੀ, ਅਸੀਂ ਜਾਂ ਛੋਟੇ ਹੋਇਆ ਕਰਦੇ ਸੀ ਨਾ ਸਾਡੇ ਕੋਲ ਫੋਨ ਹੁੰਦੇ ਸੀ ਨਾ ਬਸ ਤਾਂ ਸਾਰਾ ਦਿਨ ਬੰਦੇ ਖੇਲਦੇ ਸੀ ਅੱਜ ਕੱਲ ਦੇ ਬੱਚੇ ਮਤਲਬ
ਫੋਨਾਂ ਚ ਹੀ ਸਾਰਾ ਕੁਝ ਕਰਨ ਲੱਗ ਜਾਂਦਾ
ਫੋਨਾਂ ਚ ਹੀ ਗੇਮ ਖੇਲਦੇ ਨੇ ਮ ਮਤਲਬ ਫੋਨ ਤੋਂ ਬਾਹਰ ਹੀ ਨੀ ਆਉਂਦੇ। ਤੇ ਐ। ਇਹਦੇ ਨਾਲ ਦੇਖੋ ਉਨਾਂ ਦੀ ਫਿਜ਼ਕਲ ਹੈਲਥ ਤੇ ਵੀ ਇਫੈਕਟ ਪੜਦਾ ਦੇਖੋ ਹੁਣ ਜਿਹੜੇ ਬ ਜੇ ਹੁਣ ਸਿਰਫ਼ ਗਾਰੀਜ਼ ਹੀ ਪੜੇ ਰਹਿਣਗੇ, ਉਹਨਾਂ ਦੀ ਫਿਜ਼ਕਲ ਹੈਲਥ ਤੇ ਖ਼ਰਾਬ ਹੋਣੀ ਹੋਣੀ ਹੈ।
ਹਾਂਜੀ ਹਾਂਜੀ
ਬਸ ਦੇਖੋ ਜੀ ਆਹੀ ਹੈਗਾ ਹੋਰ ਕੀ ਸੋਸ਼ਲ ਮੀਡੀਆ ਮਤਲਬ ਹਰਕ ਤਰੀਕੇ ਨਾਲ ਵਧੀਆ ਵੀ ਇਹ ਤੇ ਹੁਣ ਖ਼ਰਾਬ ਤੇ ਦੇਖੋ ਹਰੇਕ ਚੀਜ਼ ਦੇ ਜਿਹਦੇ ਗੁੱਡ ਇਫੈਕਟ ਹੁੰਦੇ ਨੇ ਉਹਦੇ ਬੈਡ ਇਫੈਕਟ ਵੀ ਹੁੰਦੇ ਹੀ ਹੁੰਦੇ ਨੇ।
ਹਾਂ ਦੇਖੋ ਜੀ, ਅਗਰ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੀਏ, ਤਾਂ ਸੋਸ਼ਲ ਮੀਡੀਆ ਸਹੀ ਵੀ ਹੈਗੀ ਹੈ, ਅਗਰ ਉਹਦਾ ਗਲਤ ਇਸਤੇਮਾਲ ਕਰਗੇ ਅਤੇ ਉਹ ਗਲਤ ਚੀਜ਼ ਹੀ ਮੰਨੀ ਜਾਵੇਗੀ
ਉਹੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਹ ਹੋਰ ਦੱਸੋ ਕੀ ਕਰ ਰਹੇ ਸੀ ਅੱਜ ਖਾਣਾ ਖਾਣਾ ਖਾ ਲਿਆ?
ਹਾਜੀ-ਹਾਜੀ।
ਹੋਰ ਸੁਣਾਓ?
ਬਸ ਅਸੀਂ ਵੀ ਬੈਠੇ ਸੀ, ਮੈਂ ਵੀ ਹੁਣੇ ਕੰਮ ਤੇ ਆਇਆ ਹੋਇਆ, ਸੀ ਲੰਚ ਟਾਈਮ ਹੋਇਆ ਸੀ। ਖਾਣਾ ਖਾ ਕੇ ਬੈਠਾ ਸੀ, ਮੈਂ ਕਿਹਾ ਚੱਲ ਥੋੜੇ ਫ੍ਰਰੀ ਅੱਗੇ ਆ ਟਾਈਮ ਪਾਸ ਕਰਨੇ ਆ ਵੀਰ ਨਾਲ ਗੱਲ। ਕਰ ਲੈਂਦੇ ਹਾਂ ਕਿਸੇ
ਮੈਂ ਵੀ ਆਈ ਵੇਰੇ ਲਈ ਹੀ ਬੈਠਾ ਸੀ, ਤੇ ਮੇਰਾ ਫੋਨ ਆਇਆ ਮੈਂ ਇਕ ਦਮ ਦੇਖਿਆ ਫਿਰ ਮਾ
ਜ ਦੇਖੋ ਵਧੀਆ ਗੱਲ ਹੈ ਨਾ ਦੇਖੋ ਹੁਣ, ਅਸੀਂ ਗੱਲ ਕੀਤੀ ਤੇ ਸਾਨੂੰ ਪਤਾ ਲੱਗਿਆ ਕੀ ਭਈ? ਕਿਵੇਂ ਮਤਲਬ ਸੋਸ਼ਲ ਮੀਡੀਆ ਦੇ ਇਫੈਕਟ ਹੈਗੇ ਨੇ ਅੱਜ ਕੱਲ ਪੜ੍ਹ ਰਹੇ ਨੇ ਬੱਚਿਆਂ ਤੇ
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਸਾਰਿਆ ਨੂੰ ਹੀ ਫੋਨ ਚਾਹੀਦਾ ਜੀ ਅੱਜ ਕੱਲ੍ਹ ਫੋਨ ਦੇ ਬਿਨਾਂ ਇਹਨਾਂ ਦਾ ਕੁਛ ਨੀ ਗੁਜ਼ਾਰਾ ਹੀ ਨਹੀਂ ਹੈਗਾ ਸਾਡਾ ਟਾਈਮ ਹੀ ਸਹੀ ਸੀ, ਪਹਿਲੇ ਵਾਲਾ ਬਿਨਾਂ ਫੋਨ ਤੋਂ ਚੱਲ ਜਾਂਦਾ ਸੀ ਗੁਜ਼ਾਰਾ
ਮਤਲਬ ਦੇਖੋ ਅਸੀਂ ਜਦ ਛੋਟੇ ਹੋਇਆ ਕਰਦੇ ਸੀ, ਤਾਂ ਅਸੀਂ ਫਿਰ ਖੇਲਣ ਵੀ ਜਾਇ ਕਰਦੇ ਸੀ ਸਾਰਾ ਸਾਰਾ ਦਿਨ ਅਸੀਂ ਖੇਲਦੇ ਸੀ ਅੱਜ ਕੱਲ ਦੇ ਬੱਚਿਆਂ ਨੂੰ ਤਿਆ ਹੋ ਜਾਂਦਾ ਸੀ ਕਾਲੇ ਹੋ ਜਾਣਗੇ ਐ ਹੋ ਜਾਣ ਗ
ਸਹੀ ਗੱਲਦੀਦੀ ਫਿੱਟ ਰਹਿਣਾ ਜ਼ਰੂਰੀ ਹੈਗਾ ਪਰ ਬੰਦੇ ਰਹਿੰਦੇ ਨਹੀਂ ਨਾ ਫੋਨ 'ਚ ਹੀ ਗੇਮਾਂ ਖੇਡਦੇ ਰਹਿੰਦੇ ਨੇ ਅਜ ਕੱਲ੍ਹ ਤਾਂ ਬੜੀ ਗੰਦੀ ਗੇਮਾਂ ਵੀ ਚੱਲ ਗਈਆਂ ਹੈ ਪੈਸੇ ਕਮਾਉਣ ਵਾਲੀਆਂ ਇਲੀਗਲ ਐਪਾਂ ਉਹ ਵੀ ਬੰਦੇ ਬੜੇ ਖੇਡਦੇ ਨੇ ਬੜੇ ਅਧਿਕਾਰ ਜੁੜੇ ਨੇ ਉਹਦੇ ਨਾਲ
ਬਿਲਕੁਲ ਸਹੀ ਕਹਿ ਰਹੇ ਹੋ ਹਾਂਜੀ
ਬਸ ਮੇਰਾ ਤਾਂ ਇਹੀ ਹੈਗਾ ਜੀ ਬਸ ਸੋਸ਼ਲ ਮੀਡੀਆ ਸਹੀ ਵੀ ਹੈਗਾ ਗ਼ਲਤ ਵੀ ਹੈਗਾ ਜੈ ਮੰਨੋਗੇ ਉਹਨੂੰ ਮੈਂ ਵੀ ਚੱਲੇਗਾ ਉਹ
ਉਹ ਦੇਖੋ ਇਹ ਤੇ ਹੈ ਹੀ ਆ ਦੇਖੋ ਵੀਰੇ ਕਿ ਬਈ ਸੋਸ਼ਲ ਮੀਡੀਆ ਨੇ ਅੱਜ ਕੱਲ੍ਹ ਦੇ ਬੱਚਿਆਂ ਦੇ ਦਿਮਾਗ ਲਾਏ ਹੋਏ ਨੇ ਵਖੋ ਅੱਜ ਕੱਲ ਕੁੱਝ ਕਰ ਵੀ ਨੀ ਸਕਦੇ ਕਿਉਂਕਿ ਇਹ ਇੰਸਟਾਗ੍ਰਾਮ ਹੋ ਗਿਆ ਫੇਸਬੁੱਕ ਹੋ ਗਿਆ ਯੂਟੀਿਊਬ ਹੋ ਗਿਆ ਇਹ ਸਾਰੇ ਇਨਕਮ ਦੇ ਸੋਰਸ ਬਣੇ ਪਏ ਨੇ ਪੇਰੈਂਟ ਸੋਚਦੇ ਨੇ ਬੱਚੇ ਚਲੋ ਕੁੱਝ ਕਰ ਹੀ ਜਾਣਗੇ ਕੀ ਪਤਾ ਇਨਫਲੂਐਂਸਿੰਗ ਕਰਕੇ ਬਟ ਕੀ ਹੁੰਦਾ ਕਿ ਉਹਨਾ ਦਾ ਬੈਡ ਬੈਡ ਇਫੈਕਟ ਪੜਦਾ ਅਤੇ ਫਿਰ ਉਹ ਗਲਤੀ ਯੂਜ ਕਰਦੇ ਨੇ ਉਹਦਾ ਆਪਣਾ ਟਾਈਮ ਬਰਬਾਦ ਕਰਦੇ ਨੇ ਹੁਣ ਜਿਵੇਂ ਕਈ ਬੱਚੇ ਨੇ ਉਹ ਯੂਟਿਊਬ ਵਗੈਰਾ ਤੋਂ ਸਟੱਡੀ ਵੀ ਕਰਦੇ ਨੇ ਮਤਲਬ ਦੇਖੋ ਫਾਇਦਾ ਤੇ ਹੈ ਹੀ ਹੈ ਜਿਹੜੇ ਠਾਣੇ ਵਾਲੇ ਨੇ ਉਹ ਫਾਇਦਾ ਵੀਠਾਂਂਦੇ ਨੇ ਮਤਲਬ ਦੇਖੋ ਹੁਣ ਜੇਨਾਂ ਨੂੰ ਪਤਾ ਕਿ ਯਾਰ ਅਸੀਂ ਪਾਇਦਾ ਹੀ ਫਾਇਦਾ ਲੈਣਾ ਸੀਗਾ ਤੇ ਉਹ ਯੂਟਿਊਬ ਤੋਂ ਪੜ੍ਹਦੇ ਵੀ ਨੇ ਅੱਜ ਕੱਲ ਦੇ ਬੱਚੇ ਜਿਹੜੇ ਯੂਟਿਊਬ ਤੇ ਉਹ ਬੱਚਿਆਂ ਨੂੰ ਚਲਾ ਕੇ ਦੇ ਦਿੰਦੇ ਨੇ ਉਹ ਇੱਕ ਇੱਕ ਮੋਟਾ ਹਾਥੀ ਘੁੰਮ ਨੇ ਗਿਆ ਮਤਲਬ ਦੇਖੋ ਛੋਟੇ ਬੱਚਿਆਂ ਨੂੰ ਖੁਸ਼ ਕਰਨ ਤੇ ਯੂਟਿਊਬ ਤੇ ਉਹ ਅੱਖਾਂ ਖ਼ਰਾਬ ਕਰਦਾ ਬਹੁਤ ਜ਼ਿਆਦਾ
ਉਹ ਛੋਟੇ ਬੱਚਿਆਂ ਦੀ ਪਹਿਲੀ ਚਸ਼ਮਾ ਲੱਗ ਜਾਂਦਾ ਹੈ ਗਲਤ ਚੀਜ਼ਾਂ ਹੈਗੀਆਂ
ਹਾਂਜੀ ਹਾਂਜੀ ਹਾਂਜੀ ਜੇ ਉਹੀ ਹੈ ਕਦੇ ਦੇਖੋ ਅੱਜ ਕੱਲ੍ਹ ਦੇ ਸਾ ਤੁਸੀਂ ਕਿੰਨੇ ਬੱਚੇ ਵੇਖੇ ਹੋਣੇ ਨੇ ਸਾਰਿਆਂ ਦੇ ਮੋਟੇ ਮੋਟੇ ਚਸ਼ਮੇ ਲੱਗੇ ਹੋਏ ਨੇ
ਹਾਂਜੀ ਸਾਡੇ ਇੱਥੇ ਈ ਬੜੇ ਹੈਗੇ ਨੇ ਅਸੀਂ ਵੀ ਗ਼ਲਤ ਇਸਤੇਮਾਲ ਕਰਾਣੇ ਆ ਪਰ ਕੀ ਕਰੀਏ ਐਵੇਂ ਬਿਨਾਂ ਕੁਛ ਹੁੰਦਾ ਨੀ ਨਾ।
ਉਹੀ ਤੇ ਦੇਖੋ ਹੁਣ ਅੱਜ-ਕੱਲ ਦੇ ਮੰਨਦੇ ਵੀ ਤੇ ਨੀ ਦੇਖੋ ਹੁਣ ਜਿਹੜਿਆ ਨੇ ਸਈ ਇਸਤੇਮਾਲ ਕਰਨਾ ਉਹ ਕਰਦੇ ਨੇ ਦੇਖੋ ਜੀ ਮੈਂ ਤੁਹਾਨੂੰ ਕਹਿ ਰਿਆ ਸੀ ਜਿਹੜੇ ਪੜ੍ਹਨ ਆਲੇ ਹੁੰਦੇ ਨੇ ਉਹ ਯੂਟਿਊਬ ਤੇ ਆਪਣਾ ਪੜ੍ਹਾਈ ਦੀ ਵੀਡੀਓ ਵਗੈਰਾ ਦੇਖ ਕੇ ਪੜ੍ਹ ਲੈਂਦੇ ਨੇ ਜਿਹੜੇ ਪੜ੍ਹਨ ਆਲੇ ਹੁੰਦੇ ਨੇ ਮਤਲਬ ਕਲਾਸਿਸ ਲੈ ਲੈਣ ਦਿਨੇ ਜਿਧਨ ਉਹਨਾਂ ਨੂੰ ਫਰੀ ਦੀ ਨੌਲੇਜ ਮਿਲਦੀ ਉਦੀ ਉਹ ਲੈ ਲੈਂਦੇ ਨੇ ਪਰ ਜਿਹੜੇ ਨਈ ਲੈਣਾ ਲੈਗੇ ਜਿਹਨਾਂ ਨੂੰ ਫਰੀ ਦੀ ਮਿਲ ਵੀ ਰੀ ਐ ਉਹ ਤਾ ਵੀ ਨੀ ਲੈਣਗੇ। ਕਿਉਂਕਿ ਉਹ ਇਸ ਲੈਣ ਵਿੱਚ ਹੈਗੇ ਈ ਨੀ। ਉਹਨਾਂ ਨੂੰ ਸਿਰਫ਼ ਆਪਣਾ ਟੈਮ ਬਰਬਾਦ ਕਰਨਾ, ਤੇ ਇੰਟਰਟੇਨਮੈਂਟ ਚਾਈਦੀ ਉਹਨਾਂ ਨੂੰ।
ਜਾਂਦੀ ਅੱਜ-ਕੱਲ ਤੇ ਰੀਲਾਂ ਸਕਰੋਲ ਈ ਕਰਦੇ ਰਹਿੰਦੇ ਨੇ ਟਾਈਮ ਵੇਸਟ ਕਰਦੇ ਪਏ ਨੇ ਅੱਜ-ਕੱਲ ਦੇ ਮੁੰਡੇ।
ਅੱਜ ਕੱਲ ਦੇ ਮਤਲਬ ਦੇਖੋ ਤੁਸੀਂ ਅੱਜ ਕੱਲ ਤਾਂ ਰੀਲਾਂ ਹੀ ਐਵੇਂ ਜਿਹੀ ਹੋ ਗਈਆਂ ਨੇ ਕਿ ਸਕਰੀਨ ਟਾਈਮ ਚੌਵੀ ਘੰਟੇ ਸਕਰੀਨ ਟਾਈਮ ਬਾਈ ਘੰਟੇ ਸਕਰੀਨ ਟਾਈਮ ਤੇਈ ਘੰਟੇ ਅਨੇ ਤੇ ਦੇਖੋ ਸਕਰੀਨ ਟਾਈਮ ਵੀ ਅੱਜ ਕੱਲ ਫਲੈਕਸ ਬਣ ਗਿਆ ਉਹਨਾਂ ਦਾ ਕਿ ਸਾਡਾ ਸਕਰੀਨ ਟਾਈਮ ਜ਼ਿਆਦਾ ਹੈ ਸਾਡਾ ਸਕਰੀਨ ਟਾਈਮ ਕੰਮ ਨੇ ਦੇਖੋ ਚੀਜ਼ ਤੇ ਵੀ ਇਹਨਾਂ ਦਾ, ਬਲੈਕ ਕਰ
ਬਸ ਉਹ ਈ ਐ ਨਾ ਜੀ ਸੋਸ਼ਲ ਮੀਡੀਆ ਜੇ ਸਈ ਇਸਤੇਮਾਲ ਕਰੋਗੇ ਤਾਂ ਸਾਰਾ ਕੁਝ ਈ ਸਈ ਐਣਾ। ਨਈ ਤੇ ਕੋਈ ਫਾਇਦਾ ਨੀ ਹੈਗਾ ਇਸ ਚੀਜ਼
ਸਹੀ ਗੱਲ ਐ ਵੀਰੇ ਤਾਡੀ‌।
ਹੋਰ ਸੁਣਾਓ, ਕੀ ਕਰਦੇ ਪਓ ਅੱਜ-ਕੱਲ੍ਹ?
ਬਸ ਵੇਖੋ ਹੁਣੇ ਅਸੀਂ ਸਾਡੇ ਤੇ ਜਿਵੇਂ ਆਖਿਆ ਐਵੇ ਐਗਾ ਨਾ ਕਿ ਆਪਣਾ ਈ ਮਤਲਬ ਕੰਮ ਜੈਗਾ ਉੱਧਰ ਈ ਬੈਠਾ ਸੀ ਮੈਂ, ਹੁਣੇ ਰੋਟੀ ਖਾਈ ਸੀ ਤਾਨੂੰ ਗਿਆ ਮੈਂ ਬਸ ਵੇਖਦੇ ਆ ਹੁਣ ਕੋਈ ਆਂਦਾ ਪਾਪੇ ਦਾ ਟੀਵੀ ਲਿਆਂ ਦੁਕਾਨ ਤੇ ਬੈਨ ਵਾਸਤੇ ਥੋੜ੍ਹੀ ਦੇਰ। ਸਾਡਾ ਆਪਣਾ ਈ ਕੰਮ ਹੈਗਾ।
ਅੱਛਾ-ਅੱਛਾ, ਕਿਸ ਚੀਜ਼ ਦਾ ਕੰਮ ਐ ਜੀ ਤਾਹਡਾ?
ਬਸ ਜੀ ਆਪਣਾ ਈ ਆ ਛੋਟਾ ਕਰਿਆਨ ਦਾ ਕੰਮ ਏ।
ਅੱਛਾ-ਅੱਛਾ ਜਦੋ
ਹਾਂਜੀ ਤੇ ਬਸ ਫਿਰ, ਮੈਂ ਤਾ ਵਿਹਲੇ ਹੁੰਦੇ ਇਸ ਟੇਮ ਕਿਉਂਕਿ ਇਸ ਟੇਮ ਕੀ ਹੁੰਦਾ ਸਾਰੇ ਰੋਟੀ ਖਾ ਰੇ ਹੁੰਦੇ ਨੇ। ਤੇ ਥੋੜੀ ਜੀ ਗ੍ਰਾਹਕੀ ਕੰਮ ਹੁੰਦੀ ਐ।
ਹਾਂਜੀ-ਹਾਂਜੀ।
ਤੇ ਮੈਂ ਕਿਹਾ ਚਲੋ ਫੇਰ ਕਰੀਏ ਥੋੜਾ ਜਾ ਟਾਈਮ ਪਾਸ, ਹੋਰ ਤੁਸੀਂ ਦੱਸੋ ਤੁਸੀ ਕੀ ਕਰਦੇ ਓ? ਤੁਸੀ ਜੀ। ਅਰੇ ਫਿਰ ਤੁਹਾਡੇ ਤੇ ਮਤਲਬ, ਤੁਸੀਂ ਤੇ, ਸਾਡੇ ਭਰਾ ਏ ਨਿਕੱਲੇ ਇਕ ਤਰੋ।
ਹੋਰ ਕੀ ਇਕੋ ਈ ਗੱਲ ਹੋਗੀ ਬਸ।
ਵਧੀਆ ਗੱਲ ਏ ਵਧੀਆ।
ਚੁਗੱਦਾ ਤਾਨੂੰ ਫੋਨ।
ਠੀਕ ਐ ਵੀਰੇ ਫੇਰ ਕਰਦਾ ਆ ਸਤਿ ਸ਼੍ਰੀ ਅਕਾਲ।
ਠੀਕ ਐ ਸਤਿ ਸ਼੍ਰੀ ਅਕਾਲ।